ਹੈਲੋ, ਕਿਵੇਂ ਓ ਜੀ? ਕੀ ਕਰਦੇ ਓ?
ਅਪਨੇ ਘਰ
ਅਪਨੇ ਘਰ ਵੇਚ ਆਂ। ਹੋਰ, ਫੇਰ ਰੋਟੀ ਪਾਣੀ ਖਾ ਲੇਆ, ਪੀ ਲੇਆ?
ਸੋ
ਬਸ, ਵਧੀਆ।
ਅੱਜ ਅਸੀ ਬਣਾਈ ਸੀ ਦਾਲ-ਚਾਵਲ।
ਕੇੜੇ?
ਬਸ ਸਿੰਪਲ, ਸਿੰਪਲ ਦਾਲ ਜੇੜੀ ਹੁੰਦੀ ਆ, ਬਸ। ਦਾਲ-ਚਾਵਲ ਬਣਾਏ ਸੀ। ਹਾਂ, ਤੁਸੀਂ ਖਾਲੀ ਰੋਟੀ, ਕੀ ਬਣਾਯਾ?
ਅਸੀ ਭਿੰਡੀਆਂ ਬਣਾਈਆਂ ਸੀ।
ਭਿੰਡੀਆਂ ਤੋਂ ਬਿਨਾਂ ਵੀ ਕੁਛ ਬਣਾ ਦੇਆ ਕਰੋ।
ਤੁਸੀਂ ਥੋੜਾ ਹੋਲੀ ਨੀਂ ਬੋਲ ਸਕਦੇ ਜੀ। ਹੋਰ ਦੱਸੋ।
ਹੋਗੇ ਵੇਹਲੇ ਰੋਟੀ-ਪਾਣੀ ਖਾ ਕੇ?
ਹਾਂਜੀ-ਹਾਂਜੀ ਖਾ ਲਿਆ ਸੀਗਾ, ਓ ਤਾਂ ਅਸੀ ਖਾ ਲਿਆ ਸੀਗਾ ਤੇਂਨ-ਚਾਰ ਵੱਜੇ।
ਕਿਉਂ ਏਨੀ ਜਲਦੀ, ਅੱਜ ਕਿਉਂ ਖਾ ਲੇਆ?
ਨਈਂ, ਇਸ ਤੋਂ ਬਾਦ ਐਏਂ ਤਾਂ ਖਾਧਾ ਸੀਗਾ ਨੌ ਕੁ ਵੱਜੇ। ਐਂ ਤਾਂ ਸਵੇਰੇ ਵੀ ਖਾਧਾ ਸੀਗਾ, ਏਦਾਂ ਦੀ ਕੋਈ ਗੱਲ ਨਈਂ ਜੇ, ਰੱਬ ਦਾ ਦਿੱਤਾ ਬੋਤ ਕੁਝ ਆ।
ਚਲੋ, ਵਾਹਿਗੁਰੂ ਏਈਂ ਦੇਈ ਰੱਖੇ ਤੁਆਨੂੰ।
ਬਸ, ਇੱਕ ਬੁਲਟ ਨਿਗਾਾ, ਕੀ ਕਰੀਏ ਸਵੇਰੇ ਵੀ ਬਸ ਭਿੰਡੀਆਂ
ਜੇੜਾ ਸੂਟ ਦੇਖਦੇ ਪਏ ਸੀ, ਲੈ ਲਿਆ।
ਮੈਂ ਕੇੜਾ ਵੇਖਿਆ ਸੀ?
ਤੂੰ ਕਹਿੰਦੀ ਤਾਂ ਪਈ ਸੀ ਵੀ ਮੈਂ ਦੇਖਦੀ ਪਈ ਆ।
ਕਹਿੰਦੀ ਪਈ ਸੀ, ਮੈਂ ਤਾਂ ਕਹਿੰਦਾ ਪਿਆ ਵਾਂ।
ਜਦੋਂ ਫੋਨ ਕੀਤਾ ਸੀ ਕਹਿੰਦੀ ਨੀ ਸੀ ਪਈ ਤੂੰ। ਨਈ- ਨਈ ਉਹ ਬੜਾ ਸਸਤਾ ਸੀ, ਕਿਉ? ਉਹ ਸੌ ਰੁਪਈਏ ਵਾਲਾ ਸੀਗਾ ਫੇਰ ਉਹ ਕਹਿੰਦੇ ਡੇਢ ਸੌ ਵਾਲਾ ਵੀ ਨੀ ਸੌ ਵਾਲਾ ਵੀ ਨੀ- ਤੇ ਫੇਰ ਗਰਮੀ ਵਾਲਾ ਦੇਖ ਲੈਂਦੀ ਫੇਰ ਕੀ ਸੀਗਾ?
ਡੇਢ ਕੁ ਸੌ ਵਾਲਾ ਲਵਾਂਗੀ।
ਅੱਛਾ ਤੇ ਉਹ ਦਿਖਾਇਆ ਈ ਨੀ ਉਹਨੇ, ਕੀ ਉਹ ਜਿਹੜਾ ਤੂੰ ਕਹਿੰਦੀ ਵੀ ਡੇਢ ਸੌ ਵਾਲਾ। ਓ ਪੂਰਾ ਡੇਡ ਸੋ ਦਾ ਸਿਗਾ ਇਹ ਕਹਿੰਦੇ ਇਕ ਸੋ ਚਾਲੀ ਲਗਾ ਲਈ, ਅਰੇ ਓ ਬਾਦ ਚ- ਸਾਰੀ ਅੱਗ ਦੀ ਪਈ ਐ, ਪਤਾ ਨੀ ਬਾਹਰ ਟੂਟੀ ਚੱਲਦੀ ਪਈ ਐ ਕੋਈ। ਹਾ ਪਤਾ ਨੀ ਚਲਾ ਕੇ ਆਯਾ, ਅੱਛਾ।
ਹੋਰ ਦੱਸੋ?
ਹੋਰ ਦੇਖੀ ਬਸ ਵਧੀਆ, ਚੱਲੀ ਜਾਂਦਾ ਏ।
ਚੱਲ ਚੱਲੀ ਜਾਣਾ ਚਾਹੀਦਾ। ਨਈ- ਨਈ ਉਹਨੇ ਕੀ ਲੈਣਾ ਹੁਨ ਉਹ ਤਾਂ ਉਹ ਗੱਲਾਂ ਜੋਗੀ ਹੋਈ ਹੈ, ਉਹ ਤਾਂ ਬਸ ਗੱਲਾਂ ਜੋਗੀ ਹੋਈ ਹੈ, ਗੱਲਾਂ ਜੋਗੀ। ਗਲਾ ਜੋਗੀ ਉਹ- ਉਹ ਡਿਟੋ ਕਾਪੀ ਤੁਹਾਡੇ ਵਰਗੀ ਆ ਗਲਾ ਜੋਗੀ।
ਨਹੀਂ ਅਸੀਂ ਤਾਂ ਲੈ ਵੀ ਆਉਂਦੇ ਹੁੰਦੇ ਆ। ਅੱਛਾ ਚਲੋ। ਜਿੰਨੀ ਕੁ ਹਿੰਮਤ ਐ ਲੈ ਆਈਦਾ।
ਹੂੰ ਉਹ ਵਾਲਾ ਫੇਰ ਸਸਤਾ ਜ਼ਿਆਦਾ ਸੀਗਾ। ਤੇ ਫੇਰ ਉਹ ਕਹਿੰਦੇ ਵੀ ਤੂੰ ਗੁਚੀ- ਗਾਚੀ ਦਾ ਲਈ ਕੁਝ।
ਹਾਂ, ਮੈਂ ਕਿਹਾ ਚਲ ਠੀਕ ਐ। ਉਹਦੇ ਨਾਲ ਗੱਲ ਕਰਾ ਦੇਣੀ ਸੀ। ਉਹ ਦੂਜੇ ਨਾਲ। ਕਰੀ ਨੀ ਇਨੇ ਉਹਦੇ ਨਾਲ ਗੱਲ, ਕਹਿੰਦੀ ਤੇ ਪਈ ਸੀ ਓ। ਕਰੂਗੀ।
ਪਤਾ ਨਹੀਂ, ਹਾਂ ਦੋ ਮਿੰਟ ਤੁਸੀਂ ਚੁੱਪ ਵੀ ਰਹਿ ਲਿਆ ਕਰੋ ਜੀ ਕਦੇ।
ਜੇ ਤੁਸੀਂ ਫੋਨ ਕੀਤਾ ਤਾਂ ਤੇ ਚੁੱਪ ਰਹਿਣ ਵਾਸਤੇ ਥੋੜੀ ਕੀਤਾ।
ਕਈ ਵਾਰੀ ਅਗਲਾ ਮੈਡੀਟੇਸ਼ਨ ਵੀ ਕਰਦਾ ਹੁੰਦਾ। ਫੋਨ ਨਾਲੇ ਮੈਂ ਨੀ ਕੀਤਾ ਮੈਨੂੰ ਤੁਹਾਡਾ ਆਇਆ ਵਾ।
ਚੱਲ ਕੋਈ ਦੇ।
ਹਾਂਜੀ ਬੰਦਾ ਕਈ ਵਾਰੀ ਕੰਮ ਕੁਮ ਕਰਦਾ ਹੁੰਦਾ ਸੋ ਆਪ ਨੂੰ ਸ਼ਰਮ ਖਾ ਲੈਣੀ ਚਾਹੀਦੀ ਆ।
ਉਹ ਮੈਨੂੰ ਲੱਗਿਆ ਤੂੰ ਵਿਹਲੀ ਹੋ ਗਈ ਮੈਂ ਤਾਂ ਤਾ ਕਰ ਲਿਆ, ਮੈਂ ਕਿਹਾ ਚੱਲ ਕੋਈ ਗੱਲ ਨੀ ਵਿਹਲੀ ਹੋਣੀ ਐ।
ਕੀ ਤੁਹਾਨੂੰ ਪਤਾ ਤਾਂ ਹੈ।
ਕੀ?
ਕੀ ਵੇਹਲੇ ਕਿੱਥੇ ਰਿਹਾ ਜਾਂਦਾ।
ਕੀ ਕਰ ਲਹੇ?
ਹੁਣ ਕੀ ਕਰੀਏ ਜੇਹਨਾਂ ਨੂੰ ਪਤਾ ਹੁੰਦਾ ਉਹ ਵੀ ਫੋਨ ਕਰ ਲੈਂਦੇ ਆ। ਤੁਹਾਡੇ ਵਰਗੇ।
ਚੱਲ ਕੋਈ ਨੀ ਦੋ ਕੁ ਮਿੰਟ ਕਰ ਲੈ ਗੱਲ।
ਚੱਲ ਦੋ ਮਿੰਟ ਤਾਂ ਫੇਰ ਹੋ ਗਏ।
ਹਾਂ। ਜਾਣੇ ਤੁਸੀਂ ਹਜੇ ਨਹੀਂ, ਕਿਉਂ? ਚੱਲ ਵਧੀਆ, ਇਹ ਕਿਥ ਚਲੇ ਗਏ?
ਤੇ ਤੁਸੀਂ ਯਾਤਰਾ ਕੇ ਜਾਣਾ ਸੀ? ਹੈਲੋ।
ਹਾਂ- ਹਾਂ-ਹਾਂ-ਹਾਂ ਬੋਲ।
ਤੁਸੀਂ ਉਥੇ ਜਾਣਾ ਸੀਗਾ ਨਾਲੇ। ਤੁਹਾਡਾ ਫਿਰ ਕਦੇ ਬਣ ਵੀ ਨਹੀਂ ਸਕਦਾ। ਨਹੀਂ -ਨਹੀਂ ਬਣੂਗਾ, ਕਹਿੰਦੇ ਵੀਏ ਨੀ ਕਹਿੰਦੇ ਜਾਵਾਂਗੇ ਸਾਰੇ ਮਤਲਬ ਇਕੱਠੇ ਹੋ ਕੇ ਸਾਰੇ ਕਹਿੰਦੇ ਪਏ। ਚਲੋ ਚੱਲਦੀ ਰਹਿੰਦੀ ਗੱਲ, ਵੈਸੇ ਜਾਣਾ ਕਿੱਥੇ ਤੁਸੀਂ।
ਹੁਣ ਸ਼ਾਇਦ ਸਾਡੀ ਸਲਾਹ ਇਧਰ ਵਧ ਰਹੀ ਦਰਬਾਰ ਸਾਹਿਬ ਜੀ ਕਹਿੰਦੇ ਵੀ। ਹ। ਅੱਛਾ, ਕਦੇ ਕਿਸੇ ਮਤਲਬ ਕ ਮਤਲਬ ਠੰਡੀ ਜਗ੍ਹਾ 'ਤੇ ਵੀ ਚੱਲ ਗਿਆ ਕਦੋਂ ਮਹਿੰਗੀ ਜਗ੍ਹਾ 'ਤੇ। ਨਹੀਂ-ਨਹੀਂ ਇਹੀ ਠੀਕ ਏ ਗੁਰੂ ਦਾ ਘਰ ਏ।
ਹਾਂਜੀ, ਉਹ ਤਾਂ ਚੱਲ ਪਤਾ ਈ ਏ, ਫਿਰ ਜੇ ਤੇਰੇ ਤੋ ਨਹੀਂ ਜਾਇਆ ਜਾਂਦਾ ਤਾਂ ਕੈ ਕੀ ਹੀ ਹੈ ਸਾਰਨਾ। ਜਿੱਦਾਂ ਮਰਜ਼ੀ ਆਈ।
ਚਲੋ ਹੋਰ ਦੱਸੋ? ਹੋਰ ਬਸ ਵਧੀਆ। ਵਧੀਆ, ਦੇਖੀ ਚੱਲੀ ਜਾਂਦੀ ਹੈ ਗੱਡੀ। ਵੈਸੇ ਅੱਜ ਰੋਸਟ ਥੋੜਾ ਜਿਹਾ ਜ਼ਿਆਦਾ ਹੋ ਗਿਆ, ਹੰ ਹਾਂ ਜੀ ਤੁਹਾਨੂੰ ਮਤਲਬ ਥੋੜਾ ਜਿਆਦਾ ਰੋਸਟ ਕਿਉਂ ਕੀਤਾ? ਰੋਸਟ ਦਾ ਮਤਲਬ ਪਤਾ ਕੀ ਹੁੰਦਾ? ਕੀ ਹੁੰਦਾ? ਦੱਸਦੇ ਜਾਂ ਸਰ ਵੀ ਰੱਖ ਸਕਦੇ। ਨਹੀਂ ਫੇਰ ਤੈਨੂੰ ਪਤਾ ਤੂੰ ਦੱਸ ਦਿੰਦੀ।
ਰੋਸਟ ਦਾ ਮਤਲਬ ਹੁੰਦਾ ਕਿਸੇ ਨੂੰ ਜਾਲਣਾ। ਜਲਾਣਾ- ਜਲਾਣਾ। ਓਏ ਮੈਂਨੂੰ ਯਾਰ ਤੂੰ ਇੱਕ ਗੱਲ਼ ਦੱਸੋਂ, ਮੈਂ ਹਨਾ ਜੇ ਹਨਾ ਮੈਨੂੰ। ਘਰੇਂ ਕੁੱਝ ਬਣਾਣਾ ਹੋਵੇਂ, ਮੈਂ ਕੀ ਬਣਾਵਾਂ?
ਕਾਹਦੇ ਵਾਸਤੇ?
ਖ਼ਾਣ ਵਾਸਤੇ, ਕੁਝ ਵੀ ਬਣਾਲਾ, ਜੋ ਤੇਰਾਂ ਮਨ ਕਰਦਾਂ ਉਹ ਬਣਾਲਾ। ਯਾਰ ਘਰੇਂ ਸਬਜ਼ੀਆਂ ਹੀ- ਘਰੇਂ ਸਬਜ਼ੀਆਂ ਹੀ ਹੈਣੀ ਗੀਆ। ਐਸ ਵੇਲ਼ੇ ਤੇਰਾਂ ਲੱਗਦਾ ਕਿਹੜਾ ਬਜ਼ਾਰ ਖੁੱਲਾ ਹੋਏਗਾ।
ਪਿਆਜ਼ ਟਮਾਟਰ ਤਾਂ ਹੋਣਾਂ ਹੀ ਏ ਘਰੇਂ, ਉਹ ਬਣਾਂ ਲੈ। ਉਹਦਾ ਕੀ ਬਣੇਂ ਗਾ, ਕੁੱਝ ਵੀ ਬਣਾਂ ਲ਼ੈ ਉਹ ਬਣਾਂ ਲੈ ਸੈਂਡਵਿਚ ਬਣਾਂ ਲ਼ੈ ਹੋਰ ਨੀਂ ਕੁੱਛ ਤੇ।
ਅਸੀਂ ਇਹ ਬੇਕਾਰ ਜੀਆਂ ਚੀਜ਼ਾਂ ਨੀਂ ਖਾਂਦੇ। ਅਸੀਂ ਖਾਂਦੇ ਹੁਨੇ ਆਂ ਵਧੀਆ ਆਲੀ। ਚੀਜ਼ਾਂ, ਬਸ ਹੁਣ ਤਾਂ ਖਾਂ ਲੀਆਂ। ਓਏ ਆਪਣੇਂ ਘਰੇਂ ਸ਼ਿਮਲਾ ਮਿਰਚ ਹੈਗੀਆਂ ਨੇਂ ਯਾਰ।
ਕੀ ਕੇਦੀ ਹੈਗੀਆ?
ਪਤਾਂ ਨੀਂ, ਤੁਹਾਡੇ ਘਰੇਂ ਹੈਗੀਆਂ ਨੇਂ ਸ਼ਿਮਲਾ ਮਿਰਚਾਂ? ਸਾਡੇ ਹੋਣਗੀਆਂ ਆ, ਵੇਖ ਨੀ ਆ। ਅੱਛਾ। ਸ਼ਿਮਲਾ ਮਿਰਚਾਂ ਵੀ ਯਾਰ ਹੈਨੀ ਗੀਆ ਘਰੇਂ, ਸ਼ਿਮਲਾ ਮਿਰਚਾਂ ਹੁੰਦੀਆਂ, ਚੱਲ ਫਿਰ ਹੁਣ ਰਹਿਨਦੇ ਸਵੇਰੇ ਬਨਾਲੀ ਕੁਛ। ਯਾਰ ਚੱਕਰ ਤੇ ਐਹੀ ਹੈ ਨਾ, ਭੁੱਖ ਹੁਣ ਲੱਗੀ ਐਂ। ਹੁਣ ਫ਼ਿਰ ਰੋਟੀ ਖਾ, ਭੁੱਖ ਲੱਗੀ ਤੇ ਰੋਟੀ ਖਾ, ਕੀ ਕਰੀਏ ਯਾਰ। ਕਈ ਤੁਹਾਡੇ ਵਰਗੇ ਨੀਂ ਨਾ ਹੁੰਦੇ, ਕਿਉਂ। ਤੂੰ ਜਾ ਆਪਣੇਂ ਸ਼ੌਂਕ ਮਾਰੀ ਜਾ। ਚੱਲ ਇਹ ਤਾਂ ਮਾਰਨੇ ਹੀ ਪੈਂਦੇ ਆ, ਪਰ ਅਸੀਂ ਨਾ ਮਾਰ ਸਕਦੇ।
ਤੇ ਫ਼ਿਰ ਅੱਧੀ ਰਾਤੀਂ ਜਾਓ ਬਜ਼ਾਰ ਖਾਓ, ਜਾ ਕੇ ਧੱਕੇ। ਲਿਆਓ ਹੋਰ ਸੁਨਾ ਨਵੀਂ ਤਾਜ਼ੀ।
ਨਵੀਂ ਤਾਜ਼ੀ। ਮੈਂ ਕੱਲ੍ਹ ਸੇਲ 'ਚ ਗਈਂ ਸੀਂ। ਖ਼ਰੀਦਨਾ ਕੀ ਸਵਾ ਸੀ, ਮੇਰੇ ਘਰੇਂ ਗਾਲ਼ਾਂ ਪੈ ਗੀਆਂ। ਮੇਰੇ ਤਾਂ ਘਰੇਂ ਆ ਕੇ ਗਲ ਪੈਂ ਗੀਆਂ।
ਹੋਰ ਬਸ ਦੇਖੀਂ ਵਧੀਆਂ ਚੱਲੀ ਜਾਂਦੀ ਐ ਗੱਡੀ। ਹਾਂ।
ਮੈਨੂੰ ਕੁੱਝ ਦੱਸ ਦੋ, ਮੈਂ ਕੀ ਬਨਾਵਾਂ ਘਰੇਂ। ਅਯੇ ਯਾਰ ਮੈਂ ਵੀ ਦੱਸੀਂ ਤਾਂ ਜਾਂਨੀ ਆ। ਸ਼ਿਮਲਾ ਮਿਰਚਾਂ ਤੋਂ ਬਿਨਾਂ ਪਿਆਜ਼ ਟਮਾਟਰ ਪਾ ਕੇ ਬਨ ਹੀ ਜਾਂਦੇ। ਬਂਦਾ।
ਹੈ, ਹਾਂ ਪੋਹਾ ਬਣਾਂ ਲੈ ਔ ਬਣਾਂ ਸਕਨੀ ਐਂ।
ਪਿਆ ਘਰੇਂ। ਤਾਡੇ ਘਰੇ ਪਿਆ?
ਚੱਲ ਕੋਈ ਨਾ ਫੇਰ ਕੀ ਹੋ ਗਿਆ, ਲੈ ਗਿਆ ਜਿੰਨਾ ਮਨ ਹੈਂ।
ਨਾ-ਨਾ। ਅਸੀਂ ਬੇਸ਼ਰਮ ਨੀ ਗੇ, ਨਾ ਤਾਡੇ ਵਰਗੇ। ਬਨ ਜੋ, ਓਈ ਮੈਂ ਤਾਂ ਪੋ ਬਨਾਂਦਾ ਵਾਂ। ਪੂੜੀ, ਪੂੜਾ-ਪੂੜਾ, ਪੂੜਾ ਨੀਂ ਹੁੰਦਾਂ, ਚੀਲਾ ਜਿਨੂੰ ਕੇਂਦੇ ਬੇਸਨ ਕਾ। ਔ ਬਨਾਉਂਗਾ ਮੈਂ। ਓ ਬਨਦਾ ਕਿਵੇਂ, ਮੈਨੂੰ ਮਾੜੀ ਜੀ ਉਦੀ ਰੈਸਿਪੀ ਦੱਸਓ। ੳ ਬਸ
ਵੇਸਨ ਘੋਲ ਲੈ, ਛਾਨ ਲੈ ਪੇਲੇ ਵੇਸਨ ਨੂੰ, ਘੋਲ ਲੈ ਨਮਕ-ਮਿਰਚ ਪਾ ਲੇ ਉਦੇ'ਚ। ਵੇਸਨ ਘੋਲ ਲਾ, ਛਾਨ ਲਾ, ਨਮਕ-ਮਿਰਚ ਪਾ ਲਾ ਤੇ ਪਿਆਜ ਪਾ ਲਾ। ਪਿਆਜ ਪਿਆਜ਼ ਪਾ ਲੈ ਵਿਚ ਤਵੇ ਤੇ ਮਾੜਾ-ਜਾ ਤੇਲ ਲਾ ਕੇ, ਤਵੇ ਤੇ ਬਣਾ ਲੈ। ਤੇਲ ਕਿਵੇਂ ਲਾਣਾ? ਤੇਲ ਕਿਉਂ ਲਗਾਣਾ? ਤੁਹਾਡੇ ਘਰੇ ਦੂਸਰਾ ਹੈ ਨੀਗਾ ਨਾਨ-ਸਟਿਕ ਤਵਾ। ਨਈ, ਉਦੇ ਤੇ ਵੀ ਲਗਾਣਾ ਤਾਂ ਪੈਂਦਾ ਈ ਐ। ਨਹੀਂ-ਨਹੀਂ, ਉਦਾ ਫੇਰ ਨਾਮ ਈ ਕਿਓ ਐ ਨਾਨ-ਸਟੀਕ? ਜੇ ਲਗਾਣਾ ਪੈਂਦਾ ਹੋਏਗਾ ਤਾਂ। ਚੱਲ, ਤੂੰ ਉਦੇ ਤੇ ਬਨਾ ਲੈ, ਤੇਰੇ ਕੋਲ ਹੈਗਾ, ਤੂੰ ਉਦੇ ਤੇ ਬਣਾ ਲੈ।
ਚੱਕਰ ਤਾਂ ਓਈ ਏ ਨਾ, ਹੈ ਤਾਂ ਮੇਰੇ ਕੋਲ ਵੀ ਨੀਗਾ, ਮੈਨੂੰ ਵੀ ਤੇਲ ਲਗਾ ਕੇ ਬਣਾਨਾ ਪੈਣਾ, ਫੇਰ ਕਿਓ ਬੋਲੀ ਜਾਨੀ ਏ। ਹਮ, ਜੇ ਹੈਗਾ ਤੇ ਬਣਾ ਲੈ। ਨਹੀਂ, ਮਤਲਬ ਕੀ ਫੇਰ ਸੜਦਾ ਤਾਂ ਨੀ ਹੁੰਦਾ, ਜੇ ਆਪਾਂ ਸਾਈਡ ਨਾ ਪਲਟੀਏ ਤਾਂ। ਨਹੀਂ, ਫੇਰ ਸਾਈਡ ਨਾ ਪਲਟੇਂਗੀ ਤੇ ਫੇਰ ਸਡੁਗਾ ਈ ਕੋਲ ਖੜੀ ਰਿਆ ਕਰ ਓਦੇ, ਅੱਛਾ, ਕੋਲ ਖੜਨਾ ਪੈਂਦਾ, ਫੇਰ ਤਾਂ ਬੜਾ ਪੰਗਾ ਏ। ਚੱਲ, ਹੁਣ ਮੈਂ ਕੋਲ ਕੱਟਨ ਲੱਗੀ ਆ, ਜਾ ਭੱਜਾ ਇੱਥੋਂ।